ਹੈਲੋ
ਹੈਲੋ।
ਹਾਂਜੀ ਸਤਿ ਸ੍ਰੀ ਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ
ਹਾਂਜੀ ਮੈਂ ਵਧੀਆ ਤੁਹਾਡੇ ਕੀ ਹਾਲ ਨੇ ਜੀ
ਵਧੀਆ ਜੀ, ਵਧੀਆ ਜੀ, ਹੋਰ ਕੀ ਕਰਦੇ ਸੀ?
ਬਸ ਕੁਛ ਨੀ ਗੁਰਦੁਆਰੇ ਆਏ ਸੀ ਥੋੜੇ
ਅੱਛਾ, ਅੱਛਾ ਤੁਹਾਡੇ ਗੁਰਦੁਆਰਾ ਘਰ ਦੇ ਕੋਲ ਹੀ ਐ ਜਾਂ ਦੂਰ ਐ
ਨਈ ਥੋੜੀ ਜਿਹੀ ਦੂਰ ਹੈ ਹੀ ਐ ਜਿਆਦਾ- ਜਿਆਦਾ ਦੂਰ ਨੀਂ ਐ ਮਤਲਬ ਜਾ ਸਕਦੇ ਆ ਪੈਦਲ ਵੀ ਹੂੰ, ਹੋਰ ਹੋਰ ਤੁਸੀ ਦੱਸੋ ਹਾਂਜੀ ਮੈ ਟਰਾਈ ਕਰਦਾ ਕਿ ਮੈ ਰੋਜ਼ ਹੀ ਜਾਵਾ ਵੈਸੇ ਰੋਜ਼ ਜਾ ਹੀ ਪਾਣਾ, ਹੂੰ
ਚਲੋ ਵਧੀਆ ਐ ਮੈਂ ਵੀ ਬਸ ਮੈਂ ਤਾਂ ਘਰ ਹੁਣੇ ਕਿਚਨ ਚੋ ਖਾਣਾ ਬਣਾ ਕੇ ਆਈ ਸੀ।
ਹਾਂਜੀ
ਇਹ ਬਸ ਬੱਚਿਆਂ ਨੂੰ ਵੇਟ ਕਰ ਰਹੀ ਸੀ ਬੱਚੇ ਗਏ ਹੋਏ ਨੇ ਕਿਤੇ ਤੇ ਮੈਂ ਕ ਕਿਹਾ ਆ ਜਾਣ ਦੇ ਮੈਂ ਉਹਨਾ ਨੂੰ ਖਾਣਾ ਖਿਲਾਵਾ ਹਾਂਜੀ, ਹੋਰ ਤੁਸੀ ਸੁਣਾਓ ਗਰਮੀ ਕਿਨੀ ਜਿਆਦਾ ਹੋਈ ਪਈ ਏ। ਨਾ-
ਹਾਂਜੀ, ਗਰਮੀ ਤਾਂ ਕਾਫੀ ਜਿਆਦਾ ਹੋਈ ਦੀ ਹੈ। ਜਿਦਾ ਮੈ ਹੁਣ ਅੱਜ ਸਵੇਰੇ ਉਠਿਆ- ਤਾਂ ਜਿਆਦਾਤਰ ਅਸੀ ਦੇਖਦੇ ਹਾਂ। ਕਿ ਸੱਤ ਵਜੇ ਜ਼ਿਆਦਾ ਗਰਮੀ ਨਹੀ ਹੁੰਦੀ ਸਵੇਰ ਦੇ- ਪਰ ਅੱਜ, ਪਰ ਅੱਜ ਏਸੀ ਬੰਦ ਸੀ ਸਤ ਵਜੇ ਤਾਂ ਪਸੀਨੇ ਆ ਰਹੇ ਸੀ। ਇਨੀ ਜਿਆਦਾ ਗਰਮੀ ਹੋ ਗਈ ਹੈ। ਸਵੇਰੇ ਵੀ-
ਹਾਂਜੀ -ਹਾਂਜੀ ਉਹੀ ਸਵੇਰੇ, ਸਵੇਰੇ ਹੀ ਟੈਂਪਰੇਚਰ ਇਨਾ ਜਿਆਦਾ ਹੋ ਜਾਦਾ ਹੈ। ਕਿ ਮਤਲਬ ਕਿਤੇ ਨਿਕਲਿਆ ਹੀ ਨਹੀ ਜਾਂਦਾ-
ਹਾਂਜੀ-
ਸਾਰਾ ਦਿਨ ਦਿਲ ਕਰਦਾ ਹੈ। ਕਿ ਬੱਸ ਬਾਥਰੂਮ ਚੋਂ ਨਿਕਲੋ ਹੀ ਨੀ ਨਹਾਦੇ ਰਹੋ ਨਹਾਦੇ ਰਹੋ-
ਅੱਛਾ ਜੀ-
ਮੈਂ ਜਿਆਦਾ ਫ ਨਾਂਵਾਗੇ ਜਾਂ ਜਿਆਦਾ ਪਾਣੀ ਯੂਜ ਫ- ਪਾਣੀ ਦੀ ਬਰਬਾਦੀ, ਔਰ ਰ ਪਾਣੀ- ਇਹ ਤੇ ਤੁਹਾਨੂੰ ਪਤਾ ਹੈ। ਕਿ ਪਾਣੀ ਸਾਨੂੰ ਬਰਬਾਦ ਨਹੀ ਕਰਨਾ ਚਾਹੀਦਾ ਕਿਉ- ਪਾਣੀ ਦੇ ਰੱਬ ਦੇ ਸਾਨੂੰ-
ਹਾਂਜੀ, ਤੁਹਾਡੀ ਆਵਾਜ ਨਾ ਫੇਰ ਮਤਲਬ ਉਹ- ਇਹ ਸਵਿਚ ਵਾਰ -ਵਾਰ ਕਦੇ ਜਿਆਦਾ ਹੋਵੇ ਕਦੇ ਘੱਟ- ਘੱਟ -ਘੱਟ ਵਧੀਆ ਹੈ। ਹਾਂ ਹੁਣ ਠੀਕ ਹੈ। ਹੁਣ ਠੀਕ ਹੈ। ਹੁਣ ਠੀਕ ਹੈ।
ਅੱਛਾ ਠੀਕ ਹੈ। ਉਹ ਮੈ ਨਾ ਅੰਦਰ ਆ ਜਾਨੀਆਂ ਤੇ ਘਟ- ਟਦੀ ਹੈ ਔਰ ਮੈ ਜਦੋ ਬਾਹਰ ਵਿਡੋ ਕੋਲ ਆ ਨੀ ਹਾਂ ਫੇਰ ਠੀਕ-
ਅੱਛਾ ਫੇਰ ਤੁਹਾਡੇ ਉਥੇ ਨੈਟਵਰਕ ਦੀ ਉਹ ਪ੍ਰੋਬਲਮ ਹੋਏਗੀ। ਥੋੜੀ - ਨਾਲ ਸੈਟੇਲਾਈਟ, ਤੇ ਹੋਰ ਦੱਸੋ ਤੁਸੀ, ਤੁਸੀ ਆਪਣੇ ਜੀਵਨ ਚ- ਕਿਵੇ ਪਾਣੀ ਦਾ ਮਹੱਤਵ, ਮਤਲਬ ਪਾਣੀ ਨੂੰ ਕਿਵੇ ਬਚਾਦੇ ਹੋ, ਆਪਣੇ ਜੀਵਨ ਵਿਚ-
ਮੈ ਤਾਂ ਹਾਂਜੀ ਇਹੀ ਕੋਸ਼ਿਸ਼- ਕਰਦੀ ਹਾ। ਕਿ ਜਿਨਾ ਹੋ ਸਕੇ ਪਾਣੀ ਨੂੰ ਅ ਘੱਟ ਤੋਂ ਘੱਟ ਯੂਜ ਕਰਾ ਜਿਦਾ - ਕਿ ਮੈ ਨਾ- ਅਹ ਪੋ ਜਿਵੇ ਅਸੀ ਕਿਉਕਿ ਤੁਹਾਨੂੰ ਪਤਾ ਹੈ। ਪਾਣੀ ਤੇ ਹਰ ਚੀਜ ਵਾਸਤੇ ਸਾਨੂੰ ਚਾਹੀਦਾ ਹੈ। ਘ ਨਹਾਉਣ ਤੋਂ ਲੈਕੇ ਵਾਸ਼ਰੂਮ ਜਾਣਾ ਨਹਾਣਾ ਧੋਣਾ- ਸਫ਼ਾਈਆਂ, ਕਰਨੀਆਂ ਰੋਟੀ ਬਣਾਉਣੀ, ਹਰੇਕ ਚੀਜ ਵਾਸਤੇ ਪਾਣੀ ਚਾਹੀਦਾ- ਤੇ ਮੈ ਤੇ ਬੱਚਿਆਂ ਨੂੰ ਵੀ ਸਮਝਾਉਦੀ ਹਾਂ। ਕਿ ਬ- ਬੱਚੇ ਕੀ ਕਰਦੇ ਆ। ਕਿ ਬਰਸ਼ ਕਰਦੇ ਹੋਏ ਅਹ ਟੈਪ ਖੁੱਲੀ ਛੱਡ ਦਿਦੇ-
ਅੱਛਾ ਜੀ-
ਬੱਚਿਆਂ ਨੂੰ ਸਮਝਾਯਾ। ਪਾਣੀ ਬਰਬਾਦ ਨਹੀ ਕਰਨਾ, ਬਰਸ਼ ਕਰਦੇ ਹੋਏ ਟੈਪ ਬੰਦ ਰੱਖਣੀ ਹੈ।
ਅੱਛਾ ਜੀ-
ਉਸ ਤ ਕੋ ਕਰਨੀ ਹੈਦੋ ਕਿ ਤੁਸੀ ਆਵਾਜ
ਤੁਸੀਂ ਦੁਬਾਰਾ ਬੈਡ ਕੋਲ ਆਕੇ ਰੁਕੇ ਖਿੜਕੀ ਕੋਲ ਜਿਤੇ ਹੋ ਤੁਸੀ ਜੀ-
ਹਾਂਜੀ ਮੈ ਤਾਂ ਇਧਰ ਹੀ ਖੜੀ ਦੀ ਹਾਂ, ਖਿੜਕੀ ਕੋਲ ਹੀ ਪਰ ਫਿਰ ਵੀ ਪਤਾ ਨੀ ਕਿਉ ਕਟੀ ਜਾ ਰਹੀ ਹੈ।
ਉਹਹੀ ਉਹ ਮੈਨੂੰ ਸਮਝ ਨਹੀ ਆਂਉਦਾ ਤੁਸੀ ਕੀ ਬੋਲਦੇ ਪਏ ਹੋ-
ਹਾਂਜੀ, ਮੈ ਕਹਿ ਰਹੀ ਸੀ ਕਿ ਜਿਵੇ ਕਿ ਮੈ ਬੱਚਿਆਂ ਨੂੰ ਵੀ ਸਮਝਾਇਆ ਕਿ ਬਰੱਸ਼- ਕਰਦੇ ਹੋਏ, ਪਾਣੀ ਦੀ ਟੂਟੀ ਖੋਲ ਦਿੰਦੇ ਆ ਨਾ ਬੱਚੇ। ਤੇ ਖੁੱਲੀ ਟੂਟੀ ਛੱਡ ਕੇ, ਪਾਣੀ ਤੇ ਓ ਕਰਦੇ ਨੇ ਬਰੱਸ਼ ਕਰਦੇ ਨੇ, ਤੇ ਬੱਚੇਆਂ ਨੂੰ ਕੇਆ ਐ, ਕਿ ਟੂਟੀ ਜਦੋ ਬਰੱਸ਼ ਉਸ ਪਾਨੀ ਦਾ ਯੂਸ ਓਨਾ ਹੀ ਕਰੋ ਜਦੋਂ ਤੱਕ
ਅੱਛਾ, ਅਸੀ ਐ ਵੀ ਕੈ ਸਕਦੇ ਆ ਜਿਵੇਂ, ਜਿਵੇਂ ਤੁਸੀਂ ਅਗਰ ਤੁਆਡੇ ਘਰ ਅਗਰ ਪੌਦੇ ਹੈਗੇ ਨੇ ਕਾ ਫੀ ਤਾ ਅਸੀ ਐ ਕਰ ਸਕਦੇ ਆ ਜੀ ਕਿ ਜੋ ਏ ਸੀ ਦਾ ਪਾਣੀ ਜੋ ਅਸੀ ਸਟੋਰ ਕਰਦੇ ਆ। ਅਸੀਂ ਪੌਦੇਆਂ ਚ' ਵੀ ਪਾ ਸਕਦੇ ਆ, ਓ ਇਨਵੇਟਰ ਚ' ਵੀ ਪਾ ਸਕਦੇ ਆ। ਹਾਂਜੀ।
ਤੁਸੀਂ ਬਿਲਕੁਲ ਵਦੀਆ ਗੱਲ ਕੀਤੀ ਏ, ਪਾਣੀ ਮੈ ਆਪ ਕਦੀ ਵੀ ਨੀ ਓਨੂੰ ਸੁੱਟਦੀ ਮੈਂ ਤੇ ਏਸੀ ਦੇ ਪਾਣੀ ਨੂੰ ਯਾ ਪੌਦੇਆਂ ਚ' ਪਾ ਦਿੰਨੀ ਆ। ਯਾ ਫਿਰ ਏਸੀ ਦੇ ਪਾਣੀ ਨੂੰ ਨਾ ਸਫਾਈ ਚ' ਵਰਤਦੇ
ਹਾਂਜੀ, ਹਾਂਜੀ, ਹਾਂਜੀ, ਤੁਸੀਂ ਫੇਰ, ਹੂੰ।
ਤੇ ਮੈ ਏਸੀ ਦਾ ਈ ਪਾਣੀ ਲਲ ਲੈਨੀ ਆ, ਪੋਚੇ ਦੇ ਪੋਚੇ ਵੱਜ ਜਾਂਦੇ ਐ ਤੇ ਨਾਲ ਠੰਡਾ ਠੰਡਾ ਏ ਸੀ ਦਾ ਪਾਣੀ ਵੀ ਯੂਸ ਹੋ ਜਾਂਦਾ।
ਏਸੀ ਦਾ ਪਾਣੀ। ਏ ਸੀ ਦਾ ਪਾਣੀ ਸ਼ੈਦ ਗਰਮ ਹੁੰਦਾ।
ਨਈ-ਨਈ, ਸਾਡਾ ਪਾਣੀ ਠੰਡਾ ਹੁੰਦਾ।
ਅੱਛਾ, ਠੰਡਾ ਵੀ ਹੁੰਦਾ, ਠੀਕ ਐ ਜੀ, ਫਿਰ ਤੁਸੀ ਅਪਨੇ ਜਿਵੇ ਅਗਰ ਤੁਆਡੇ ਇਲਾਕੇ ਚ' ਜਾਦਾ ਬਾਰਿਸ਼ ਆਂਦੀ ਐ ਯਾ ਮੀਂਹ ਆਂਦਾ ਤਾਂ ਤੁਸੀ ਓ ਵੀ ਸਟੋਰ ਕਰਦੇ ਓ ਪਾਣੀ।
ਬਾਰਿਸ਼ ਦਾ ਪਾਣੀ ਅਸੀਂ ਪੈਲੇ ਕਰਦੇ ਸੀ ਸ ਸਟੋਰ, ਅਸੀ ਨਾ ਪੈਲੇ ਉੱਤੇ ਓ ਰੱਖੇ ਹੋਏ ਸੀ, ਵੱਡੇ- ਵੱਡੇ ਡਰਮ ਰੱਖੇ ਹੋਏ ਸੀ ਛੱਤ ਤੇ।
ਤੇ ਓਹ ਓ ਅਸੀ ਸਟੋਰ ਕਰਦੇ ਸੀ ਪਰ ਹੁਣ ਅਸੀ ਓ ਡਰਮ ਚੁੱਕ ਤੇ ਨੇ ਤੇ ਇਸ ਕਰਕੇ ਓ ਨਈ। ਸਟੋਰ ਕਰ ਪਾਂ
ਫੇ ਤੁਸੀਂ ਜੋ ਪਾਣੀ ਬਚ ਚਾਂਦੇ ਓ ਯਾਰ ਜੋ ਤੁਸੀ ਪਾਣੀ ਬਚਾਂਦੇ ਓ, ਓਨੂੰ ਕਿਸ ਕਿਸ ਤਰੀਕੇ ਨਾਲ ਤੁਸੀ ਓਨੂੰ ਰੀਯੁ ਸ ਕਰਦੇ ਓ ਜੀ। ਓਨੂੰ ਦੋਵਾਰਾ ਕਿਵੇ
ਹਾਂਜੀ ਪਾਣੀ ਦਾ ਹੀ ਮੈ ਦੱਸਿਆ ਕਿ ਜਿਵੇ ਕਿ ਏਸੀ ਦਾ ਪਾਨੀ ਏ ਓ ਮੈ ਟੁੱਟਦੀ ਨੀ ਆ ਓ ਅਸੀ ਪੌਦਿਆਂ ਚ' ਪਾ ਲੈਨੇ ਆ ਯਾ ਫੇਰ ਓਨੂੰ ਕਿਸੇ ਸਫਾਈ ਦੇ ਕੰਮ ਵਿੱਚ ਵਰਤ ਲੈਨੇ ਆ। ਤੇ ਆਪਾ ਕਿ ਅਗਰ ਜਿਵੇਂ ਕਿਤੇ ਟੁੱਟੀ ਬੱਚੇ ਟੁੱਟੀ ਖੋਲ ਦਿੰਦੇ ਨੇ। ਤੇ ਮੈਂ ਫਟਾਫਟ ਨਾ ਬਾਲਟੀਆ ਪਰ ਲੈਦੀ ਆ ਕਿ ਜਿਵੇਂ ਪਾਨੀ ਆ ਸਰਕਾਰੀ ਪਾਣੀ।
ਹਾਂਜੀ- ਹਾਂਜੀ, ਜਿਵੇਂ ਅਸੀਂ ਅੱਜ-ਕੱਲ ਦੇਖਦੇ ਆ, ਹਾਂਜੀ।
ਕੋਸ਼ਿਸ਼ ਕਰਦੀ ਆ ਕਿ ਪਾਨੀ ਬਰਬਾਦ ਨਾ ਹੋਏ। ਤੇ ਬਾਲ
ਜੀਵੇ ਅੱਜ-ਕੱਲ ਅਸੀ ਦੇ
ਹੂੰ
ਜੀਵ- ਜਿਵੇ ਅੱਜ ਅੱਜ-ਕੱਲ ਅਸੀ ਦੇਖਦੇ ਆ ਕਿ ਕਾਫੀ ਤਾਰ ਲੋਕੀ ਪਾਣੀ ਨੂੰ ਬਰਬਾਦ ਕਰਦੇ ਜਿਵੇ ਟੂਟੀ ਚਲਾ ਦਿੰਦੇ ਨੇ। ਸੜਕਾ ਤੇ ਵੀ ਅਸੀਂ ਦੇਖਦੇ ਆ। ਯਾ ਪਾਣੀ ਦੀ ਬਾਲਟੀਆਂ ਐਵੇ ਈ ਡੋਲਦੇ ਨੇ ਤਾ ਤੁਸ ਤੁਆਡੇ ਓਨਾਂ ਬਾਰੇ ਕੀ ਵਿਚਾਰ ਨੇ? ਤੁਸੀਂ ਓਨਾਂ ਨੂੰ ਕੀ ਕੈਣਾ ਚਾਓਗੇ।
ਮੈਂ ਤਾ, ਮੈਂ ਤਾ ਵੇ ਖੋ ਉਹ ਆਪਣੇ ਏਰੀਆ ਚ' ਮੈਂ ਜਿੰਨੇ ਵੀ ਲੋਗਾ ਨੂੰ ਮੈ ਦੇਖੇਆ ਨਾ ਕਿ ਓ ਪਾਣੀ ਬਰਬਾਦ ਕਰਦੇ ਮੈਂ ਓਨਾਂ ਨੂੰ ਸਮਝਾਂਦੀ ਆ ਔਰ ਮੈਂ ਆਪ ਜਿੱਥੇ ਵੀ ਮੈ ਦੇਖਦੀ ਹਆ ਕਿ ਫਾਲਤੂ ਅ ਪਾਨੀ ਚੱਲਦਾ ਪੇਐ, ਟੂਟੀ ਖੁੱਲੀ ਦੀ ਏ, ਮੈਂ ਫਟਾਫਟ ਜਾ ਕੇ ਟੂਟੀ ਬੰਦ ਕਰਦੀ ਆ ਔਰ ਮੈਂ ਓਥੇ ਪਾਸ ਦੇ ਲੋਗਾ ਨੂੰ ਵੀ ਬੋਲਦੀ ਆ, ਕਿ ਪਾਨੀ ਇੰਨੀ ਕੀਮ ਤੀ ਚੀਜ ਐ, ਇੱਕ ਵਾਰੀ ਖਤਮ ਹੋ ਗੇਆ, ਤੁਸੀਂ ਦੇਖੋ ਨਾ ਸਾਡੀ ਧਰਤੀ ਤੇ ਸੈਵਨ ਤੀ ਪਰਸੈਂਟ ਪਾਨੀ ਐ। ਲੇਕਿਨ ਪੀਨ ਵਾਲਾ ਜੋ ਓ ਸਾਨੂੰ ਸਿਰਫ ਔਰ ਸਿਰਫ ਦੋ ਯਾ ਤਿੰਨ ਪਰਸੈਂਟ ਹੀ ਹੈਗਾ ਏ ਬਸ। ਬਲਕਿ ਹੁਨ ਤਾਂ ਦੋ ਰਹ ਗਿਆ ਪੀਨ ਦਾ ਪਾਨੀ ਤਾਂ ਕੈਂਦੇ ਨੇ, ਤੁਸੀ ਅਗਰ ਰਿਸਰਚ ਕਰੋਗੇ ਤੇ ਪੀਨ ਦਾ ਪਾਨੀ ਸਿਰਫ ਵਨ ਪਰਸੈਂਟ
ਜੀ, ਕਿਉਂਕਿ ਜੋ ਵੀ ਜੋ ਪਾਨੀ ਹੈਗਾ ਸੱਤਰ ਪਰਸੈਂਟ ੳਹ ਨਮਕ ਵਾਲਾ ਪਾਨੀ ੳਹ ਸਮੁੰਦਰਾ ਦਐ, ਪਰ ਜੋ ਅਸੀ ਪਾਨੀ ਪੀਨ ਸਕਦੇ ਆ ੳਹ ਪਹਾੜਾਂ ਚੋਂ ਹੀ ਆਂਦਾ ਜਾਦਾਤਰ ਅਸੀ ਦੇਖਦੇ ਆ ਤਾਂ, ਜਾਂ ਗਰਾਉਂਡ ਵਾਟਰ ਹੁੰਦਾ ੳਹ। ਤਾਂ ਲੋਕਾਂ ਨੂੰ ਏਹ ਸਮਨਾ ਚਾਈਦਾ ਕਿ ਜੋ ਪਾਨੀ ਏ ੳਹ ਖ਼ਤਮ ਹੋ ਸਕਦਾ ਤਾਂ ਸਾਨੂੰ ੳਨਾਂ ਨੂੰ ਬਰਬਾਦ ਨਈ ਕਰਨਾ ਚਾਈਦਾ ਤਾਂ ਤਾਨੂੰ ਕੀ ਲੱਗਦਾ ਅਸੀ ਕਿਵੇਂ ਦੇ ਕਦਮ ਚੱਕ ਸਕਦੇ ਆਂ ਤਾਂਕੀ ਲੋਕੀ ਏਨ ਏਨੂੰ ਸਮਝਨ। ਕੀ ਪਾਨੀ ਬਰਬਾਦ ਨਈ ਕਰਨਾ ਚਾਈਦਾ ਸਾਨੂੰ।
ਮੈਨੂੰ ਤਾਂ ੳਈ ਲੱਗਦਾ ਏ ਕਿ ਅ ਜਿੱਥੇ ਵੀ ਪਾਨੀ ਲੋਕ ਫਾਲਤੂ ਯੂਜ ਕਰਦੇ ਪਏ ਨੇ ਹੈਨਾ। ਜਿਵੇਂ ਦੇਖੋ ਅੱਜ-ਕਲ ਲੋਗ ਗੱਡੀ ਅਪਨੇ ਆ ਦੇ ਸੜਕਾਂ ਤੇ ਪਾਨੀ ਖੁਲਾ ਛੱਡਦੇ ਨੇ ਪਾਈਪਾਂ ਲਗਾ- ਲਗਾ ਕੇ, ਸੜ ਲੋਕਾਂ ਨੂੰ ਹੀ ਧੋਈ ਜਾਂਦੇ ਨੇ ਗੱਡੀਆਂ ਧੋਈ ਜਾਂਦੇ ਨੇ ਰੋਜ਼ ਰੋਜ਼।
ਹਾਂਜੀ।
ਮੈਂ ਤੇ ਲੋਕਾਂ ਨੂੰ ਏਹੀੳ ਸਮਝਾਂਦੀ ਆ ਕਿ ਗੱਡੀਆਂ ਰੋਜ਼ ਨਾ ਧੋਵੋ, ਚਲੋ ਤੁਸੀ ਅਗਰ ਜਾਦਾ ਈ ਏ ਹਫ਼ਤੇ ਚ ਇਕ ਦਿਨ ਅਪਣੀ ਗੱਡੀ ਘਰ ਵਾਸ਼ ਕਰਲੋ, ਹੈਨਾ। ਤੇ ੳ ੳਹੀ ਕਿੰਨਾ ਦੇਖੋ ਅਗਰ ਅਸੀ ਇੱਕ-ਇੱਕ ਸਾਰੇ ਪਰਿਵਾਰ ਇੱਕ- ਇੱਕ ਕਦਮ ਚਕ ਕਾਂਗੇ ਤੇ ਕਿੰਨਾ ਪਾਨੀ ਬਚੇਗਾ।
ਹਾਂਜੀ ਜਿਵੇਂ ਤੁਸੀਂ ਕੈ ਰਏ ੳ, ਹਾਂਜੀ। ਕਿ ਜੋ ਅਸੀ ਪਾਨੀ, ਜੋ ਪੀਨ ਵਾਲਾ ਪਾਨੀ ੳਹੀ ਅਸੀ ਅਸੀ ਗੱਡੀਆਂ ਤੇ ਡੋਲਦੇ ਪਏ ਆਂ, ੳਹੀ ਸੜਕਾਂ ਤੇ ਡੋਲਦੇ ਪੇ ਆਂ ਏਦੀ ਜਗਾ ਸਾਨੂੰ ਜੋ ਪਾਨੀ ਅਸੀ ਸਟੋਰ ਕਰਦੇ ਆਂ ਜਿਵੇਂ ਏਸੀ ਦਾ ਹੋ ਗਿਆ, ਬਾਰਿਸ਼ ਦਾ ਹੋ ਗਿਆ, ੳਨੂੰ ਯੂਜ ਕਰਨਾ ਚਾਈਦਾ ਏਸ ਵਾਸਤੇ, ਐਂ ਕੰਮਾਂ ਵਾਸਤੇ, ਜੋ ਪੀਨ ਦਾ ਪਾਨੀ ੳਨੂੰ ਸਿਰਫ ਪੀਨਾ ਈ ਚਾਈਦਾ ਸਾਨੂੰ।
ਬਿਲਕੁਲ ਬਿਲਕੁਲ, ਪੀਨ ਦਾ ਪਾਨੀ ਨੂੰ ਤੇ ਸਿਰਫ਼ ਪੀਨ ਵਾਸਤੇ ਯੂਜ ਔਰ ਮੈਂ ਤਾਂ ਬਲਕਿ ਏਹ ਵੀ ਕੋਸ਼ਿਸ਼ ਕਰਦੀ ਆਂ ਕਿ ਦੇਖੋ ਸਾਡੇ ਸਭ ਦੇ ਘਰਾਂ ਚ ਆਰੋ ਲੱਗੇ ਹੋਏ ਨੇ ਹੈਨਾ। ਤੇ ਆਰੋ ਦੇ ਵਿੱਚ ਪਾਨੀ ਜਿਨਾ ਫਿਲਟਰ ਹੁੰਦਾ, ਬਾਕੀ ਦਾ ਪਾਨੀ ੳਦਾ ਵੇਸਟੇਜ ਪਾਨੀ ਵੀ ਨਿਕਲਦਾ ਤੇ ਮੈਂ ਤਾਂ ੳਨੂੰ ਵੀ ਸਟੋਰ ਕਰ ਲੈਨੀ ਆ।
ਜੀ।
ਤੇ ੳਹ ਪਾਨੀ ਵੀ ਅ ਅਸੀ ਕਿਤੇ ਵੀ ਯੂਸ ਕਰ ਸਕਦੇ ਆ ਕੰਮ ਚ ਅਪਣੇ ਬਾਥਰੂਮ ਚ ਧੋਣ ਚ ਜਾਂ ਕਿਤੇ ਵੀ ਵਾਸ਼ਿੰਗ ਕਰਨ ਚ ਕਿਤੇ ਵੀ ਯੂਸ ਕਰ ਸਕਦੇ
ਹੂੰ, ਤੁਹਾਨੂੰ ਕਿ ਲੱਗਦਾ ਆਰੋ ਦਾ ਪਾਨੀ ਸਾਡੇ ਵਾਸਤੇ ਵਧੀਆ ਹੁੰਦਾ ਏ ਜਾਂ ਸਿੰਪਲ ਪਾਨੀ ਸਾਨੂੰ ਪੀਨਾ ਚਾਈਦਾ।
ਦੇਖੋ ਵੈਸੇ ਤਾਂ ਪੈਲੇ ਦੇ ਜਮਾਨੇ ਚ ਆਰੋ ਜਦੋਂ ਨਈ ਹੁੰਦੇ ਸੀ ਤਾਂ ਵੀ ਤੇ ਅਸੀ ਸਿੰਪਲ ਗਰਾਉਂਡ ਵਾਟਰ ਈ ਪੀਂਦੇ ਸੀਗੇ ਨਾ। ੳਸ ਟਾਈਮ ਤੇ ਬਲਕਿ ਅਸੀ ੳਹ ਤੁਸੀ ਦੇਖੇਆ ਹੋਏਆ ਹੱਥੀ ਵਾਲਾ ਨਲ ਨਲ
ਹਾਂਜੀ ਹਾਂਜੀ, ਹਾਂਜੀ ਹਾਂਜੀ, ਜੇੜਾ ੳਹ ੳਹ ਵਾਲਾ ਅ ਜੋ
ਕੀ ਵਧੀਆ ਹੁੰਦਾ
ਸਨੀ ਸਨੀ ਦਿਓਲ ਜੀ ਨੇ ਜੋ ਤੋੜਿਆ ਸੀ।
ਹਾਂਜੀ ਹਾਂਜੀ ਹਾਂ, ਗਦਰ ਗਦਰ ਮੂਵੀ ਚ ਤੋੜੇਆ ਸੀ ਨਾ ੳਨੇ ਹੈਂਡ ਪੰਪ। ਤੇ ਪੈਲੇ ਤਾਂ ਅਸੀ ਬਚਪਨ ਚ, ਮੈਂ ਦੇਖਿਆ ਹੋਇਆ ਸੀ ੳਹ ਹੈਂਡ ਪੰਪ ਨਲਕਾ ਨੱਕਾ ਗੇੜ-ਗੇੜ ਕੇ ਪਾਣੀ ਕੱਢਦੇ ਸੀ ਤੇ ਓ ਦੇਖੋ ਉਹਦੇ ਵਿੱਚੋਂ ਇਕਦਮ ਫਰੈਸ਼ ਪਾਣੀ ਆਂਦਾ ਸੀ ਇੱਕਦਮ ਸੇਹਤ ਵਾਸਤੇ
ਹਾਂਜੀ।
ਤੇ ਹੁਣ ਅੱਜ-ਕੱਲ ਸਭ ਦੇ ਘਰਾਂ 'ਚ ਆਰੋ ਲੱਗੇ ਹੋਏ ਨੇ ਆਰੋ ਦਾ ਪਾਣੀ ਵੀ ਸਾਨੂੰ ਕਿਤੇ ਨਾ ਕਿਤੇ ਹੈ ਤੇ ਸਰੀਰ ਵਾਸਤੇ ਵਧੀਆ ਹੀ ਲੇਕਿਨ ਕਿਤੇ ਨਾ ਕਿਤੇ ਨਾਲ, ਉਦੇ ਨਾਲ ਵੀ ਕੁਛ ਨਾ ਕੁਛ ਪ੍ਰੋਬਲਮ ਤੇ ਹੁੰਦੀ।
ਹਾਂਜੀ, ਆ ਹਾਂ ਮੈਂ ਵੀ ਸੁਣਿਆ। ਫਿਲਟਰ ਦਾ ਪਾਣੀ ਜੇਵੇ ਫੋਕਾ ਹੁੰਦਾ ਆ, ਮਤਲਬ ਉਦੇ 'ਚ ਕੁਛ ਹੁੰਦਾ ਨੀ।
ਹਾਂਜੀ ਜੀ ਜੀ।
ਹਾਂਜੀ, ਓ ਫੇਰ ਅਸੀਂ ਪੀਏ, ਤਾਂ ਹੋਰ ਮਨ ਕਰਦਾ ਹੋਰ ਪੀ ਵੀ ਜੀਏ। ਅਸੀਂ ਜਿਦਾਂ ਮੈਂ ਹੁਣੀ ਮੋਹਾਲੀ ਵੀ ਰਹਿ ਕੇ ਆਇਆ, ਕੁਛ ਟਾਈਮ ਜਦੋਂ, ਓਥੇ ਮਹ ਆਰੋ ਤਾਂ ਬਣ ਗਿਆ। ਪਰ ਉਦੇ ਨਾਲ ਪਿਆਸ ਹੀ ਨੀ ਬੁਜਦੀ।
ਅੱਛਾ-ਅੱਛਾ, ਹਾਂਜੀ। ਅਸੀਂ ਤਾਂ, ਤੁਸੀਂ ਓ ਸੁਣੀ ਹੋਈ ਆ। ਪਾਣੀ ਦੀ ਕੈਂਗਨ ਮਸ਼ੀਨ ਸੁਣੀ ਆ। ਜੈਪਨੀਜ਼ ਟੈ ਤਕਨੀਕ, ਵਾਲੀ। ਕੈਂਗਨ ਮਸ਼ੀਨ ਕੈਗਨ, ਓ ਤਾਂ, ਹਾਂਜੀ। ਕੈਂਗਨ ਮਸ਼ੀਨ ਹੈਗੀ ਏ। ਓ ਨਾ ਜੈਪਨੀਜ਼ ਟੈਕਨੀਕ ਤੇ ਬਣੀ ਹੋਈ ਆ। ਉਦਾ ਪਾਣੀ ਤਾਂ ਮਤਲਬ ਇੰਨਾ ਵਧੀਆ ਨਾ ਉਦਾ, ਜਿਨੂੰ ਕਹਿੰਦੇ ਨੇ ਨਾ ਇਕਦਮ ਨੈਚੁਰਲ ਅਹ ਇੱਕ ਲਾਈਨ ਵੋਟਰ ਆਂਦਾ ਉਦਾਂ ਓ ਤਾਂ ਹਾਂਜੀ, ਓ ਤੁਹਾਡੇ ਸਰੀਰ ਵਾਸਤੇ ਇੰਨਾ ਵਧੀਆ ਆ ਨਾ। ਕਿ ਓ ਤੁਹਾਨੂੰ ਕਿਸ ਕਿਸੀ ਵੀ ਤਰ੍ਹਾਂ ਦੀ ਬਿਮਾਰੀ ਨੀ ਹੋਏਗੀ। ਤੁਸੀਂ ਓ ਪਾਣੀ ਪੀਓਗੇ। ਤੇ
ਹਾਂਜੀ, ਮੈਂ ਵੀ ਸੁਣਿਆ ਅਲਕੋਲਾਈਨ ਵੋਟਰ, ਸਭ ਤੋਂ ਵਧੀਆ ਹੁੰਦਾ। ਸਾਡੇ ਵਾਸਤੇ
ਤੇ ਸਾਡੇ ਤੇ ਇੱਕ ਹੈਗੇ ਨੇ ਰਿਸ਼ਤੇਦਾਰ, ਉਨਾਂ ਨੇ ਪਰ ਓ ਨਾ ਮਸ਼ੀਨ ਬਹੁਤ ਮਹਿੰਗੀ। ਹੈਗੀ ਆ ਓ, ਢਾਈ ਲੱਖ ਦੀ ਮਸ਼ੀਨ ਆ। ਪਾਣੀ ਦੀ
ਅੱਛਾ ਜੀ।
ਹਾਂਜੀ, ਉਨਾਂ ਨੇ, ਮੇਰੇ ਰਿਸ਼ਤੇ ਰਿਸ਼ਤੇਦਾਰ ਨੇ, ਉਨਾਂ ਨੇ ਆਪਣੇ ਘਰ ਇਹੀ ਕੈਂਗਨ, ਮਸ਼ੀਨ ਲਗਵਾਈ ਹੋਈ ਆ। ਤੇ ਉਨਾਂ ਨੇ ਮੈਨੂੰ ਵੀ ਓ ਪਾਣੀ ਪਿਆਇਆ ਸੀ। ਏਨਾ ਵਧੀਆ ਪਾਣੀ ਆ ਨਾ ਓ ਪਾਣੀ ਦਾ ਸਵਾਦ ਹੀ ਤੁਹਾਨੂੰ ਅਲੱਗ ਲੱਗੇਗਾ।
ਕਿੱਦਾਂ ਦਾ ਟੇਸਟ ਹੁੰਦਾ? ਓ, ਪਾਣੀ ਦਾ
ਬਹੁਤ ਹੀ ਮਤਲਬ, ਤੁਹਾਨੂੰ ਇਹਵੇਂ ਹਲਕਾ ਜਿਹਾ ਫੀਲ ਹੋਏਗਾ। ਓ ਪਾਣੀ ਪੀ ਕੇ ਨਾ ਬਹੁਤ ਹਾਂਜੀ, ਬਹੁਤ ਹੀ ਵਧੀਆ, ਪਾਨੀ ਆ ਤੇ ਮੈਂ ਵੀ ਕੋਸ਼ਿਸ਼ ਕਰਦੀ ਪਈ ਆ ਕਿ ਅਸੀਂ ਵੀ ਓ ਮਸ਼ੀਨ ਲਗਵਾਈਏ ਜੇਦੇ ਨਾਲ ਕਿ ਸਾਡੀ ਸਿਹਤ ਸਾਰਿਆਂ ਦੀ ਠੀਕ ਰਹੇ। ਬੱਚੇ ਵੀ ਠੀਕ ਰਹਿਣ
ਅੱਛਾ ਜੀ।
ਚਲੋ ਜੀ, ਬਹੁਤ ਵਧੀਆ, ਲੱਗਿਆ ਤੁਹਾਡੇ ਨਾਲ ਗੱਲ ਕਰਕੇ
ਤੁਹਾਡੇ ਨਾਲ ਵੀ ਜੀ, ਸਤਿ ਸ੍ਰੀ ਅਕਾਲ।